ਹੈਲੋ।
ਹੈਲੋ ਸਤਿ ਸ਼੍ਰੀ ਕਾਲ ਆਂਟੀ ਜੀ।
ਸਤਿ ਸ੍ਰੀ ਕਾਲ ਜੀ। ਹੋਰ ਕਿਵੇਂ ੳਂ?
ਵਧੀਆ, ਤੁਸੀਂ ਸੁਣਾਓ ਹੋਰ ਕੀ ਕਰਦੇ ਸੀ।
ਵਧੀਆ ਜੀ ਵਧੀਆ ਬਸ ਕੁਛ ਨੀ ਵੇਲੇ ਸੀਗੇ।
ਰੋਟੀ ਪਾਣੀ ਖਾ ਲਿਆ।
ਅਹ ਹਾਂਜੀ ਬਸ ਹੁਣ ਤਾਂ ਦੇਖੋ ਰਾਤ ਦੇ ਖਾਣੇ ਦੀ ਤਿਆਰੀ ਕਰਨੀ ਏ ਤੇ ਮਤਲਬ ਹਜੇ ਦੇਖੋ ਰੁਕ ਕੇ ਕਰਾਂਗੇ।
ਕੀ ਬਣਾਣਾ ਫੇਰ ਅੱਜ ਤੁਸੀ।
ਅੱਜ ਬਸ ਦੇਖਦੇ ਆਂ ਮੰਮਾ ਈ ਕਰਨਗੇ ਹਨਾ ਉਈ ਬਣਾਦੇ ਹੁੰਦੇ ਨੇ। ਮਤਲਬ ਖਾਣਾ ਵਗ਼ੈਰਾ ਤਾਂ ਉਹੀ ਕਰਦੇ ਹੁੰਦੇ ਨੇ। ਹਾਂਜੀ-ਹਾਂਜੀ
ਚਲੋ ਵਧੀਐ।
ਹਾਂਜੀ ਚਲੋ ਅੱਜ ਆਪਾਂ ਪਹਿਰਾਵੇ ਤੇ ਗੱਲ ਕਰਦੇ ਹਾਂ ਹਨਾ, ਤੇ ਮਤਲਬ ਤੁਹਾਨੂੰ ਕਿੱਦਾਂ ਦੇ ਮਤਲਬ ਕੱਪੜੇ ਵਗੈਰਾ ਪਾਣੇ ਪਸੰਦ ਨੇ।
ਮੈਨੂੰ ਤਾਂ ਜ਼ਾਦਾ ਜਿਦਾ ਸਰੇ ਦਾ- ਟੀ ਸ਼ਰਟ ਚ ਰੋਂਦੇ ਆਂ, ਤੁਹਾਨੂੰ ਪਤਾ ਸੂਟ ਨੀ ਪਾ ਹੁੰਦੇ। ਜਿਦਾ ਆਣ-ਜਾਣ ਲੱਗੇ ਸੋਰਟ ਨੀ ਪਸੰਦ, ਜਿਦਾ ਆਣ ਜਾਣ ਲੱਗੇ ਸੂਟ ਤੇ ਜੀਨ ਟੋਪ।
ਠੀਕ ਏ ਸੂਟ ਤੇ, ਨਈ ਮਤਲਬ ਸੂਟ ਤੇ ਜੀਨ ਟੋਪ ਤਾਂ ਦੇਖੋ ਆਪਾਂ ਪਾਂਨੇ ਈ ਆਂ ਹਨਾ। ਵੀ ਇੱਕ ਹੁੰਦਾ ਨਾ ਵੀ ਬੰਦੇ ਨੂੰ ਸ਼ੌਕ ਐ, ਕਿਸੇ ਚੀਜ਼ ਦਾ ਹਨਾ। ਤਾਂ ਉਹ ਤੁਹਾਨੂੰ ਜਾਦਾ ਸੂਟਾਂ ਦਾ ਸ਼ੌਂਕ ਏ, ਜਾਂ ਕਿੱਦਾਂ ਵੀ ਜੀਨ ਵਗੈਰਾ ਦਾ।
ਮੈਂ ਸੱਚ ਦਸਾ ਤਾਂ ਮੈਨੂੰ ਲੋਰਾਂ ਦਾ ਬੋਤ ਸ਼ੌਂਕ ਆਂ ਪਜਾਮੇ ਨੀ ਹੁੰਦੇ ਜੇੜੇ ਲੇਡੀਸ
ਠੀਕ ਐ, ਠੀਕ ਐ। ਮਤਲਬ ਦੇਖੋ ਹਨਾ ਕੰਫਰਟੇਬਲ ਦਾ ਦੇਖੋ ਆਪਾਂ ਟੀ ਸ਼ਰਟ ਦੇ ਵਿੱਚ ਲੋਯਰ ਦੇ ਵਿੱਚ ਈ ਕਰਦੇ ਆਂ ਹਨਾ। ਵੀ ਵਧੀਆ ਆਪਾਂ ਨੂੰ ਰਿਲੈਕਸ ਜਿਹਾ ਮਹਿਸੂਸ ਹੁੰਦੈ। ਪਰ ਮਲਬ ਜੇੜਾ ਮਲਬ ਮੈਨੂੰ ਜੇੜਾ ਸ਼ ਸ਼ੌਂਕ ਆ ਹਨਾ ਜਾਦਾ ਸੂਟਾਂ ਦਾ ਸ਼ੌਂਕ ਆ। ਮਲਬ ਏ ਚੀਜ਼ ਹੁੰਦਾ ਹਨਾ ਵੀ ਨਵੇਂ ਨਵੇ ਸੂਟ ਹੋਨ ਹਾਂਜੀ। ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਤਾਂ ਦੇਖੋ ਸੂਟ ਟਾਂ ਦੇਖੋ ਲੇਡੀਜ ਦਾ ਤਾਂ ਸੂਟਾਂ ਦਾ ਈ ਰੈ ਗਿਆ। ਸੂਟਾਂ ਦੇ ਈ ਦੇਖੋ ਜੇੜਾ ਹੁਣ ਬੁਟੀਕ ਵਗੈਰਾ ਦਾ ਕੰਮ ਕਰ ਰਹੇ ਨੇ ਹਨਾ ਕਿੰਨਾ ਮਤਲਬ ਪੈਸਾ ਕਮਾ ਰਹੇ ਨੇ।
ਬੋਤ ਜ਼ਾਦਾ।
ਇੱਕ ਚੀਜ਼ ਹੈਗੀ ਆ ਹਨਾ ਵੀ ਮਤਲਬ ਜੇੜਾ ਟੇਲਰ ਤੋਂ ਆਪਾਂ ਕਰਵਾਨੇ ਆਂ ਸਟਿਚ ਹਨਾ ਵੀ ਮਤਲਬ ਦੇਖੋ ਤੋਂ ਬਾਦ ਡਿਪੈਂਡ ਕਰਦਾ ਵੀ ੳ ਬਣਾ ਕੇ ਕਿੱਦਾਂ ਦਾ ਦਿਂਦਾ। ਡਿਜ਼ਾਇਨਿੰਗ ਵਗੈਰਾ ੳਚੋ ਕਰਨੀ ਹਨਾ, ਤੇ ਮਲਬ ਅਲੱਗ ਅਲੱਗ ਤਰ੍ਹਾਂ ਦੇ ਡਿਜ਼ਾਇਨ ਮਤਲਬ ਇੱਕ ਤਾਂ ਹੁੰਦਾ ਦੇਖੋ ਹੈਵੀ- ਹੈਵੀ ਜੇ ਸੂਟ ਹੁੰਦੇ ਨੇ ਕਢਾਈ ਵਾਲੇ ਵਰਕ ਵਾਲੇ। ਹਨਾ। ਮਤਲਬ ਉਹ ਨੀ ਮੈਨੂੰ ਪਸੰਦ ਹੈਗੇ। ਬਟ ਜਿਵੇਂ ਸਿੰਪਲ ਸੋਬਰ ਜੇ ਲਾਈਟ ਵੇਟ ਜੇ ਹੁੰਦੇ ਨੇ ਹਨਾ ਹਲਕੇ। ਵੀ ਮਤਲਬ ਬੰਦਾ ਆਰਾਮ ਨਾਲ ਪਾ ਸਕੇ ਓਦਾਂ ਨੇ। ਸੂਟ ਮੈਨੂੰ ਬੜੇ ਪਸੰਦ ਨੇ। ਤੇ ਮਤਲਬ ਵੈਸੇ ਤਾਂ ਸਾਡੇ ਹਾਂਜੀ- ਹਾਂਜੀ। ਸਾਡੀ ਵੈਸੇ ਤਾਂ ਦੇਖੋ ਘਰ ਦੀ ਸ਼ੋਪ ਹੈਗੀ ਆ ਹਨਾ। ਤੇ ਮਤਲਬ ਆ ਕੱਪੜਿਆਂ ਦੀ ਆ ਲੇਡੀਜ਼ ਸੂਟ ਦੀ। ਪਰ ਮਤਲਬ, ਉਹੀ ਗੱਲ ਹੈ ਨਾ ਵੀ। ਹਨਾ, ਜਦੋਂ ਆਪਣੀ ਦੁਕਾਨ ਤੇ ਜਾਂਦੇ ਹਾਂ ਤਾਂ ਉਹ ਓਦਾਂ ਦੀ ਪਸੰਦ ਨੀ ਆਦਾਂ ਐ ਫਿਰ ਐਵੇਂ ਲੱਗਦਾ ਵੀ ਹਨਾ। ਘਰਦੇ ਆਪਾਂ ਨੂੰ ਦਿਖਾਂਦੇ ਈ ਨੀ ਹੈਗੇ ਵਦੀਆ ਕੱਪੜਾ, ਵੀ ਦੂਜਿਆਂ ਨੂੰ ਜ਼ਿਆਦਾ ਵਦੀਆ। ਦਿਖਾਂਦੇ ਨੇ ਇਹ ਚੀਜ਼ ਹੋ ਜਾਂਦੀ ਏ, ਹਾਂਜੀ-ਹਾਂਜੀ ਮਤਲਬ। ਲੋਕਾਂ ਨੂੰ ਦੇਖੋ ਆਪਣੇ ਪਾਏ ਵਦੀਆ ਲੱਗਦੇ ਨੇ, ਆਪਾਂ ਨੂੰ ਲੋਕਾਂ ਦੇ ਪਾਏ ਵਦੀਆ ਲੱਗਦੇ ਨੇ।
ਹਾਂਜੀ-ਹਾਂਜੀ, ਇਹ ਤਾਂ ਤੁਆਡੀ ਗੱਲ ਬਿਲਕੁਲ ਸਈ ਐ ਇਹ ਤਾਂ। ਸੱਚੀ ਗੱਲ ਐ ਕੁੜੀ ਨੂੰ ਨਾ ਆਪਣਾ ਸੂਟ ਦੀਦੀ ਕਦੇ ਨੀ ਪਾਇਆ ਸੋਹਣਾ ਲੱਗਦਾ। ਮੈਂ ਖੁਦ ਹਨਾ। ਮੈਨੂੰ ਤਾਂ ਏਦਾਂ ਲੱਗਦਾ ਜਿੱਦਾਂ ਮੈਂ ਕਿੱਦਾਂ ਦੀ ਲੱਗਦੀ ਪਰ ਮੇ ਜੇ ਇਹੀ ਦੂਜੀ ਕੁੜੀ ਨੇ ਪਾਇਆ ਹੋਵੇ ਉਹ ਜਚਦਾ।
ਸਈ ਗੱਲ ਐ ਜੀ, ਮਤਲਬ ਇਹੀ ਚੀਜ਼ ਹੋ ਜਾਂਦਾ ਹਨਾ ਵੀ ਹੋਰਾਂ ਦੀ ਤਾਂ ਦੇਖੋ ਸਿੰਪਲ ਜਾ ਸੂਟ ਪਾਇਆ ਵੀ ਐਵੇਂ ਲੱਗੂਗਾ ਵੀ ਵਦੀਆ, ਆਪਣੇ ਐਂ ਲੱਗਦਾ ਵੀ ਜਿੰਨਾ ਮਰਜ਼ੀ ਮਹਿੰਗਾ ਸੂ ਸੂਟ ਪਾਲੋ ਵੀ ਨਾ ਦੂਜੇ ਦਾ ਹੀ ਵਦੀਆ ਲੱਗ ਰਿਐ। ਹਾਂਜੀ-ਹਾਂਜੀ।
ਮੈਨੂੰ ਵੀ ਬਸ। ਹਾਂਜੀ-ਹਾਂਜੀ। ਮਤਲਬ ਦੇਖੋ ਜੇ ਤਾਂ ਹਨਾ। ਆਪਾਂ ਕਿਸੀ ਰਿਸ਼ਤੇਦਾਰੀ ਵਗੈਰਾ ਚ' ਜਾ ਰਏ ਆ ਹਨਾ ਜਾਂ ਕੋਈ ਫੰਕਸ਼ਨ ਵਗੈਰਾ ਤੇ ਜਾ ਰਏ ਆ। ਫੇਰ ਤਾਂ ਮਤਲਬ ਮੈਨੂੰ ਐਈ ਹੁੰਦਾ ਵੀ ਹਨਾ ਵਧੀਆ ਜਾ ਸੂਟ ਪਾ ਕੇ ਹਨਾ। ਵੀ
ਮੇਰਾ ਸਿਰ ਤੋਂ।
ਹਾਂਜੀ। ਵੀ ਸੂਟ ਵਧੀਆ ਜਾ ਪਾ ਕੇ ਹਨਾ ਇੱਕ ਸੂਟ ਹੁੰਦੇ ਨੇ ਨਾ ਵੀ ਹੁੰਦੇ ਮਤਲਬ ਓ ਮਹਿੰਗੇ ਈ ਨੇ, ਪਰ ਉਹ ਲਾਈਟ ਵੇਟ ਹੁੰਦੇ ਨੇ। ਹਨਾ। ਇੱਕ ਜਿਵੇਂ ਹਨਾ ਚਲੋ ਲੇਡੀਜ਼, ਹਾਂਜੀ-ਹਾਂਜੀ। ਕਿਉਂਕਿ ਕੁਆਲਿਟੀ ਦਾ ਵੀ, ਹਾਂਜੀ-ਹਾਂਜੀ। ਕੁਆਲਿਟੀ ਦਾ ਵੀ ਬਹੁਤ ਫ਼ਰਕ ਹੁੰਦਾ ਹਨਾ। ਦੇਖੋ ਸੇਮ ਉਹੀ ਕੱਪੜਾ ਇੱਕ ਮਿਲ ਰਿਆ ਪੰਜ ਹਜ਼ਾਰ ਚ' ਠੀਕ ਏ, ਤੇ ਦੂਜਾ ਦੂਜਾ ਉਹਦੇ ਨਾਲ ਦਾ ਮਿਲ ਰਿਆ ਦੋ ਹਜ਼ਾਰ ਚ' ਕੁਆਲਿਟੀ ਦਾ ਤਾਂ ਹੈਗੇ ਸੇਮ ਨੇ। ਪਰ ਕੁਆਲਿਟੀ ਦਾ ਤੇ ਪਾਏ ਦਾ ਲੱਗ ਈ ਪਤਾ ਲੱਗਦਾ।
ਹਾਂਜੀ, ਇਹ ਗੱਲ ਸਈ ਐ।
ਹਾਂਜੀ-ਹਾਂਜੀ। ਕਿਉਂਕਿ ਉਹੀ ਐ ਨਾ ਵੀ ਉਹਦੇ ਚ' ਡੁਪਲੀਕੇਟ ਕਾਪੀ ਵੀ ਆਦੀਂ ਐ ਤਾਂ ਬੰਦੇ ਦਾ ਦੂਰੋਂ ਈ ਪਾਏ ਦਾ ਪਤਾ ਲੱਗ ਜਾਂਦਾ। ਭਾਵੇਂ ਸੇਮ ਹੋਣ ਪਰ, ਜਚੂਗਾ ਉਹੀ ਜਿਹੜਾ ਜ਼ਿਆਦਾ
ਹਾਂਜੀ। ਇਹ ਗੱਲ ਤੁਆਡੀ ਬਿਲਕੁਲ ਸਈ ਐ। ਮੈਂ, ਮੇਰੇ ਨਾਲ ਆਪ ਏਦਾਂ ਹੁੰਦਾ ਵੀ। ਮਤਲਬ ਕਿ ਜਿੱਦਾਂ ਕਈ ਵੇਲੇ ਲੈਣ ਜਾਓ ਸੂਟ ਹੁੰਦਾ ਮਤਲਬ ਸਸਤਾ ਪਰ ਉਹ ਕੱਪੜਾ ਕਈ ਵੇਲੇ ਪਤਾ ਤੁਹਾਨੂੰ ਸਸਤਾ ਤੇ ਕੱਪੜਾ ਖਰਾਬ ਬਹੁਤ ਛੇਤੀ ਹੁੰਦਾ।
ਹਾਂਜੀ-ਹਾਂਜੀ, ਸਈ ਗੱਲ ਐ। ਹੁਣ ਦੇਖੋ ਇੱਕ ਕੱਪੜਾ ਬਹੁਤ ਮਸ਼ਹੂਰ ਹੋਇਆ ਸੀਗਾ ਫੈਂਡੀ ਸਿਲਕ ਜੇ ਆਲਾ ਸੀ। ਸੀਗਾ ਹਨਾ। ਬਹੁਤ ਹਾਂਜੀ-ਹਾਂਜੀ, ਲੋਕਾਂ ਨੇ ਬਹੁਤ ਪਾਇਆ ਹਨਾ। ਹੁਣ ਉਹਦੇ ਚ ਵੀ ਦੇਖੋ ਦੋ ਤਰਾਂ ਦਾ ਕੱਪੜਾ ਆ ਗੇਆ ਸੀਗਾ। ਇੱਕ ਮਤਲਬ ਵਦੀਆ ਆਲਾ ਸੀਗਾ, ਇੱਕ ਘਟੀਆ ਆਲਾ ਸੀਗਾ, ਜੇਹੜਾ ਘਟੀਆ ਆਲਾ ਸੀਗਾ ਉਹ ਮੈਨੂੰ ਲਗਦਾ ਚਾਰ ਕ ਸੌ ਦੇ ਅ ਨੇੜੇ-ਤੇੜੇ ਆ ਰਿਆ ਸੀਗਾ ਹਨਾ ਤੇ ਜੇ ਜਿਹੜਾ ਵਦੀਆ ਆਲਾ ਸੀਗਾ, ਉਹ ਆ ਰਿਆ ਸੀਗਾ ਨੌ ਕ ਸੌ ਦੀ ਰੇਂਜ ਦੇ ਨੇੜੇ-ਤੇੜੇ ਆ ਰਿਆ ਸੀਗਾ ਦੋਨਾਂ ਦੋਨਾਂ ਦੇ ਵਿੱਚ ਮਤਲਬ ਬੜਾ ਫ਼ਰਕ ਸੀਗਾ ਕੱਪੜੇ ਦੇ ਵਿੱਚ ਹਾਂਜੀ-ਹਾਂਜੀ, ਸਾਡੀ ਤਾਂ ਚਲੋ ਦੁਕਾਨ ਆ ਨਾ ਸਾਨੂੰ ਤਾਂ ਪਤਾ ਲੱਗਦਾ ਰਹਿੰਦਾ ਤੇ ਮਤਲਬ, ਦੋਨਾਂ ਦੇ ਵਿੱਚ ਪਾਏ ਦਾ ਵੀ ਪਤਾ ਲੱਗਦਾ ਸੀਗਾ ਵੈਸੇ ਤਾਂ ਮੈਂਨੇ ਵੀ ਕਰਵਾਇਆ ਸੀਗਾ। ਬਣਵਾਇਆ ਸੀਗਾ। ਹਾਂਜੀ-ਹਾਂਜੀ, ਤੇ ਤੁਹਾਨੂੰ ਪਤਾ ਹਨਾ ਹੁਣ ਫਰਸ਼ੀ ਸਲਵਾਰ ਚੱਲੀ ਸੀਗੀ। ਕਿੰਨਾ ਜਿਆਦਾ ਟਰੈਂਡ ਚੱਲਿਆ ਸੀਗਾ ਫਰਸ਼ੀ ਸਲਵਾਰ ਦਾ ਉਹੀ ਫੈਂਡੀ ਸਿਲਕ ਵਾਲੇ ਸੂਟ ਦੇ ਵਿੱਚ।
ਹਾਂਜੀ।
ਹਾਂਜੀ, ਸੂਟਾਂ ਦਾ ਤਾਂ ਮਤਲਬ ਇਹ ਆ ਹਨਾ, ਜੇ ਮਤਲਬ ਇੱਕ ਕਿਸੇ ਦੇ ਉਹ ਡਿਜ਼ਾਇਨ ਪਾਇਆ ਦੇਖ ਲਿਆ ਨਾ, ਤਾਂ ਮਤਲਬ ਓਸੇ ਚੀਜ਼ ਦਾ
ਓ, ਹੀ, ਹੁ, ਹੁਹੁ, ਇਹ ਗੱਲ ਤਾਡੀ ਬਿਲਕੁਲ ਸਈ ਐ।
ਹਾਂਜੀ ਪਹਿਲਾਂ ਦੇਖੋ ਸਟਰੇਟ ਸਲਵਾਰ ਚੱਲੀ ਸੀਗੀ ਹਨਾ, ਮਤਲਬ ਲੋਕਾਂ ਨੇ ਉਹ ਟ੍ਰੈਂਡ। ਬਣਾ ਲਿਆ, ਕਿੰਨਾ ਜ਼ਿਆਦਾ ਮਤਲਬ ਉਸ ਚੀਜ਼ ਦਾ ਟਰੈਂਡ ਚੱਲਿਆ ਹਨਾ ਤੇ ਫਿਰ ਉਸ ਤੋਂ ਬਾਅਦ ਦੇਖੋ ਹੁਣ ਫਰਸ਼ੀ ਸਲਵਾਰ ਆ ਗਈ, ਠੀਕ ਐ। ਤੇ ਮਤਲਬ ਬਾਕੀ ਐਵੇਂ, ਵੀ, ਆ, ਵੀ ਦੇਖੋ ਸੂਟਾਂ ਦਾ ਰਿਵਾਜ ਕਦੇ ਜਾਂਦਾ ਨੀ ਹੈਗਾ।
ਨਈ ਜਾਂਦਾ।
ਹਾਂਜੀ, ਜਿਵੇਂ ਹੁਣ ਆਪਾਂ ਪੇਲਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਗਾਊਨ ਪਾ ਲੈਂਦੇ ਸੀਗੇ ਹਨਾ ਤੇ ਹੁਣ ਦੇਖੋ ਗਾਉਣ ਦਾ ਰਿਵਾਜ ਰਿਹਾ ਹੀ ਨਹੀਂ ਹੈਗਾ ਬਿਲਕੁਲ ਵੀ।
ਨਈ ਬਿਲਕੁਲ ਵੀ ਨੀ ਹੁਨ ਤਾ ਪਾਏ ਭੈੜੇ ਆ ਗਏ।
ਹਾਂਜੀ ਬੜੇ ਅਜੀਬ ਲੱਗਦੇ ਨੇ ਹਨਾ, ਚਲੋ ਗਾਉਣ ਤੋਂ ਬਾਅਦ ਦੇਖੋ। ਓ ਹਨਾ, ਉਹ ਸ਼ਰਾਰੇ ਸੂਟ ਜੇ ਜਿਹੜੇ ਹੁੰਦੇ ਨੇ, ਉਹਨਾਂ ਦਾ ਰਿਵਾਜ ਆ ਗਿਆ ਹ, ਜਿਹੜੇ ਬਣਾ ਬਲਾਂਜੇ ਵਾਲੇ ਹੁੰਦੇ ਨੇ ਵਿਚੋਂ, ਤੇ ਹੁਣ ਦੇਖੋ ਉਹਨਾਂ ਦਾ ਵੀ ਰਿਵਾਜ ਨੀ। ਗੇਆ ਹੈਗਾ। ਤੇ ਹੁਣ ਫੇਰ ਮਤਲਬ ਦੇਖੋ ਲਹਿੰਗਿਆਂ ਲੂੰਘਿਆ ਦਾ ਜ਼ਾਦਾ ਆ ਗਿਆ ਵੀ ਹਨਾ ਚਲੋ ਕੁੜੀਆਂ ਜਿਆਦਾ ਪਰ ਲਹਿੰਗੇ ਵਗੈਰਾ ਪਾਉਂਦੀਆਂ ਨੇ, ਫੇਰ ਹੁਣ ਦੇਖੋ ਲਹਿੰਗੇ ਵੀ ਬੋਤ ਘੱਟ ਕਰਤੇ।
ਹਾਂਜੀ ਹੁਣ ਤਾਂ ਬੋਤ ਕੁਛ ਹੋ ਗੇਆ।
ਹਾਂਜੀ- ਹਾਂਜੀ ਮਤਲਬ ਐਵੇਂ ਆ ਵੀ ਏਹਨਾਂ ਚੀਜ਼ਾਂ ਦਾ ਦੇਖੋ ਰਿਵਾਜ ਹੈ ਜੇੜਾ ਹਨਾ ਆਂਦਾ ਜਾਂਦਾ ਰਹਿ। ਦਾ ਬਾਕੀ ਜਿਹੜਾ ਸੂਟ ਆ ਹਨਾ ਓਹਦਾ ਰਿਵਾਜ਼ ਨਈ ਕਦੇ ਵੀ ਜਾਂਦਾ। ਓਹਦੇ ਚ ਮਤਲਬ ਚੇਂਜਸ ਹੋਈ ਜਾਣਗੇ, ਨਵੇਂ -ਨਵੇਂ ਡਿਜ਼ਾਇਨ ਆਈ ਜਾਣਗੇ ਹਨਾ ਕਿਵੇਂ ਦਾ ਬਣਵਾ ਲਿਆ, ਕਦੇ ਕਿਵੇਂ ਦਾ ਬਣਵਾ ਲਿਆ, ਹਾਂਜੀ- ਹਾਂਜੀ।
ਸੂਟਾ ਦੇ ਰਿਵਾਜ ਜਾਣੇ ਨੀ। ਸੂਟ ਤਾ ਕੁੜੀ ਦੀ ਅਸਲੀ ਪਹੇਚਾਣ ਤੇ ਸ਼ਾਨ। ਹੈਗੀ ਹਨਾ, ਸੂਟ ਚ ਹਰ ਕੁੜੀ ਸੋਹਣੀ ਲੱਗਦੀ।
ਹਾਂਜੀ -ਹਾਂਜੀ ਪੰਜਾਬੀਆਂ ਦਾ ਤਾਂ ਦੇਖੋ ਮੇਨ ਹੈ ਈ ਸੂਟ ਆ।
ਹਾਂਜੀ।
ਹੁਣ ਹਜੇ ਆਪਾਂ ਜੇ ਜਿਨਾਂ ਦੀ ਗੱਲ ਕਰੀਏ ਨਾ, ਜਿਨਾਂ ਚ ਵੀ ਚਲੋ ਰਿਵਾਜ ਆਂਦਾ ਜਾਂਦਾ ਰੈਂਦਾ ਕਦੇ ਮਤਲਬ ਸਰੇਟ ਵਾਲੀ ਚੱਲ ਗਈ, ਕਦੇ ਨੈਰੋ ਵਾਲੀ ਚੱਲ ਗਈ ਹਨਾ, ਹੁਣ ਦੇਖੋ ਅੱਜ ਕੱਲ। ਜੇਹੜੀ ਓਹ ਨੇਰੋ ਬਿਲਕੁਲ ਟਾਈਟ ਪੈਂਟ ਹੁੰਦੀ ਆ, ਕੋਈ ਨੀ ਪਾਂਦਾ ਹੈਗਾ।
ਹਾਂਜੀ -ਹਾਂਜੀ।
ਲੋਕ ਉਹ ਕਿੰਨੀ ਪਾਂਦੇ ਸੀਗੇ ਬਿਲਕੁਲ ਟਾਈਟ ਜੇਈਆਂ ਪੈਂਟਾਂ ਹਨਾ ਹੁਣ ਦੇੋ ਹੁਣ ਸਟਰੇਟ ਬਿਲਕੁਲ ਲੂਜ ਵਾਲੀਆਂ ਚੱਲ ਰਈਆਂ ਨੇ।
ਏ ਚੀਜ਼ ਹੋ ਗਈ, ਪਰ ਜੇਹੜੇ ਸੂਟ ਨੇ ਦੇ ਓਹਨਾਂ ਦਾ ਰਿਵਾਜ ਕਦੇ ਨੀ ਜਾਂਦਾ ਹੈਗਾ ਓਹਨਾਂ ਦੇ ਵਿੱਚ ਹੀ ਨਵੇਂ-ਨਵੇਂ ਡਿਜ਼ਾਇਨ ਜ਼ਰੂਰ ਬਣਾਏ ਜਾਂਦੇ ਨੇ।
ਹਾਂਜੀ
ਹਾਂਜੀ-ਹਾਂਜੀ। ਮਤਲਬ ਕੁੜੀਆਂ ਨੂੰ ਤਾਂ ਐਵੇਂ ਹੁੰਦਾ ਵੀ ਜਿੰਨੇ ਸੂਟ ਹੋਣ ਓੱਨੇ ਹੀ ਘੱਟ ਨੇ।
ਸਹੀ ਗੱਲ ਹੈ ਏਹ ਸੱਚ ਹੀ ਗੱਲ ਆ, ਜਿੰਨੇ ਸੂਟ ਓੱਨੇ ਈ ਘੱਟ ਲੱਗਦੇ। ਕੁੜੀਆਂ ਕਹਿੰਦੀਆਂ ਸਾਡੇ ਕੋਲ ਕੱਪੜੇ ਈ ਹੈਨੀ।
ਹਾਂਜੀ ਤੇ ਜਦੋਂ ਓਨੇ ਸੂਟ ਬਣਵਾ ਲੈਂਣੇ ਆਂ ਫੇਰ ਉ ਪਾਏ ਵੀ ਨੀ ਜਾਂਦੇ, ਕਿਤੇ ਫੇਰ ਐਵੇਂ ਹੁੰਦਾ ਲੈ ਆਪਾਂ ਕਿਤੇ ਆ ਜਾ ਈ ਨੀ ਰੇ। ਕਿੱਥੇ ਪਾਈਏ ਇਨਾ ਸੂਟ ਨੂੰ।
ਹੂੰ
ਫੇਰ ਏ ਹੋ ਜਾਂਦਾ ਹੁਣ ਚਲੋ ਜੇਹੜਾ ਆਪਾਂ ਨੇ ਕੋਈ ਮੈਹੰਗਾ ਕਧ ਕੱਪੜਾ ਬਣਵਾਆ ਹੋਆ ਹੈਨਾ ਓਨੂੰ ਆਪਾਂ, ਰੈਗੂਲਰ ਚ ਵੀ ਨੀ ਪਾ ਸਕਦੀ ਹੈਗੀ। ਵੀ ਐਵੇਂ ਹੁੰਦਾ ਵੀ ਚਲੋ ਖ਼ਰਾਬ ਹੋ ਜਾਏਗਾ, ਹੈਨਾ। ਤੇ ਮਤਲਬ ਫੇਰ ਐਵੇਂ ਹੁੰਦਾ ਵੀ ਦੇਖੀਏ ਐਵੇਂ ਪੇਆ ਵੀ ਆਪਾਂ ਨੇ ਕਿਤੇ ਪਾਆ ਵੀ ਨੀ ਹੈਗਾ।
ਸ।
ਏਹ ਚੀਜ਼ ਹੋ ਜਾਂਦੀ ਆ।
ਹਾਂਜੀ ਏ ਗੱਲ ਸ
ਹਾਂਜੀ-ਹਾਂਜੀ।
ਪਰ ਇੱਕ ਗੱਲ ਦੱਸਾਂ ਸੱਚ ਬੰਦਾ ਪਜਾਮੇਆਂ ਚ ਜਯਾਦਾ ।
ਹਾਂਜੀ ਘਰੇ ਤਾਂ ਘਰੇ ਤਾਂ ਦੇਖੋ ਹੈਨਾ ਜੇ ਆਪਾਂ ਨੇ ਨੇੜੇ-ਤੇੜੇ ਜਾਣਾ, ਫੇਰ ਤਾਂ ਦੇਖੋ ਓਹਨਾਂ ਦੇ ਵਿੱਚ ਹੀ ਕੰਫਰਟੇਬਲ ਆ। ਬਟ ਸ਼ੌਕ ਆ ਜੇਹੜਾ ਓਹਨੂੰ ਓ ਸੂਟਾਂ ਦਾ ਈ ਰਹਿੰਦਾ।
ਹਾਂਜੀ।
ਹਾਂਜੀ ਓਦੇ ਚ
ਮੈਂ ਤਾਂ ਕਈ ਵਾਰੀ ਲ-ਲੜ ਕੈਹਂਦੀ ਹੁੰਦੀ ਵੀ ਮੈਂ-ਮੈਂ ਸੂਟ ਪਸੰਦ ਪਤਾ ਨੀ ਕਿਉਂ ਉਸ ਕਈਆਂ ਨੂੰ ਹੁੰਦਾ ਨਾ ਸੂਟ ਮਤਲਬ ਹੁੰਦੇ ਹੈ ਪਰ ਕਾਨ ਤੋ ਸਹੀ ਮਤਲਬ, ਕਈ ਵੇਲੇ ਸਿਲ ਕੋਈ ਵੇਲੇ ਸਿੱਲ ਨੀ ਸਹੀ ਹੁੰਦਾ ਕਿ ਸੂਟਾਂ ਦਾ
ਹਾਂਜੀ-ਹਾਂਜੀ ਹੁਣ ਜਿਵੇਂ ਕਈ ਦੇਖੋ ਸੂਟ ਪਾਂਦੇ ਨੇ ਤਾਂ ਉਹਨਾਂ ਨੂੰ ਐ ਹੁੰਦਾ ਵੀ ਅੱਜ ਨਵਾਂ ਸੂਟ ਬਣਵਾ ਕੇ ਪਾਇਆ ਅੱਜ ਫੋਟੋਆਂ ਖਿੱਚਦੇਂ ਆਂ। ਆਜੋ ਰੀਲਾਂ ਬਣਾਂਦੇ ਐਨਾ, ਕਈਆਂ ਨੂੰ ਬਹੁਤ ਸ਼ੌਂਕ ਹੁੰਦਾ ਵੀ ਅੱਜ ਨਵਾਂ ਸੂਟ ਪਾਇਐ।
ਹਾਂਜੀ ਏ ਸਹੀ ਗੱਲ ਹੈ, ਏਹ਼ ਸੱਚੀ ਗੱਲ
ਜੀ ਹਾਂਜੀ, ਪਰ ਐਵੇਂ ਵੀ ਹੈਗਾ ਵੀ ਚਲੋ ਵੀ ਜਿੰਨਾ ਚਿਰ ਬੰਦੇ ਨੇ ਪਾਇਆ ਹੁੰਦਾ ਹੈਨਾ ਚਲੋ ਥੋੜ੍ਹਾ ਬਣਿਆ ਜੇਹਾ ਰੈਹੰਦਾ ਇੱਕ ਤਾਂ ਦੇਖੋ ਚੁੰਨੀ ਨਾਲ ਲੈਣੀ ਪੈਂਦੀ ਹੈ ਹੈਨਾ। ਏਹ ਚੀਜ਼ ਹੋ ਜਾਂਦੀ ਹੈ, ਹਾਂਜੀ-ਹਾਂਜੀ ਮਤਲਬ ਲੋਟ ਟੀ ਸ਼ਰਟ ਵਗੈਰਾ ਚ ਆਪਾਂ ਐਵੀਂ ਫਿਰੀ ਜਾਂਣੇ ਆਂ ਹੈਨਾ ਕੋਈ ਏਹ ਨੀ ਹੈਗਾ ਵੀ ਚੁੰਨੀ ਲੈਣੀ ਪਊਗੀ ਜਾਂ ਉਦੇ 'ਚ ਵਜ਼ਨ ਐ ਬਹੁਤਾ। ਓਹ ਜਿਵੇਂ ਹਲਕੇ ਹੁੰਦੇ ਨੇ‌ ਕੱਪੜੇ।
ਹੂੰ।
ਹਾਂਜੀ ਬਾਕੀ ਚਲੋ ਸਭ ਦਾ ਹਰ ਏਕ ਦਾ ਅਲੱਗ-ਅਲੱਗ ਸ਼ੌਕ
ਅਲੱਗ-ਅਲੱਗ ਹੁੰਦੈ, ਹਰੇਕ ਦੇ ਅਲੱਗ ਵਿਚਾਰ, ਅਲੱਗ ਸੋਚ, ਅਲੱਗ ਸ਼ੌਕ
ਜਿਵੇਂ ਹੁਣ ਕਈਆਂ ਨੂੰ ਮੰਨ ਲੋ ਸਲਵਾਰ ਸੂਟ ਪਸੰਦ ਨੇ, ਕਈ ਮਤਲਬ ਜੇਹੜੀ ਫਰੋਕ ਜੀ ਹੁੰਦੀ ਆ ਫਰੋਕ ਹੈਨਾ ਫਰੋਕ ਜੀ ਵਗੈਰਾ ਜਾਦਾ ਪਾਂਦੇ ਨੇ ਬਣਵਾ ਕੇ, ਹੈਨਾ
ਨੀ ਪਰ ਬੋਤ ਸੋਣੀਆਂ ਲੱਗਦੀਆਂ। ਜਿੱਦਾਂ ਆਲ ਓਵਰ ਸੂਟ ਦੀ ਫਰੋਕ ਸੀਂਦੇ ਨੇ ਨਾ।
ਹਾਂਜੀ। ਮੈਨੇ ਵੀ ਬਣਵਾਈ ਹੋਈ ਆ ਓ ਇੱਕ ਸੋਣੀ ਲੱਗਦੀ ਐ ਵੈਸੇ ਓ ਵੀ ਬਣਾਈ ਹੋਈ।
ਮੈਂ ਤਾਂ ਆਪ।
ਬਾਕੀ ਓਹੀ ਐ ਨਾ ਫਿਰ ਬੰਦਾ ਓ
ਪਰ ਔਦੀ ਸਿਆਈ ਬੋਤ ਆ। ਹੂੰ।
ਹਾਂਜੀ। ਏ ਚੀਜ਼ ਹੋ ਜਾਂਦੀ ਐ।
ਹੂੰ।
ਚਲੋ, ਠੀਕ ਐ ਜੀ ਵਧੀਆ ਲੱਗੇਆ ਤੁਹਾਡੇ ਨਾਲ ਗੱਲ ਕਰਕੇ। ਹੂੰ। ਓਕੇ ਜੀ, ਸਤਿ ਸ਼੍ਰੀ ਅਕਾਲ।